ਹਾਂਜੀ, ਹੋ ਭੈਣ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਹਾਂਜੀ, ਠੀਕ-ਠਾਕ ਤੁਸੀਂ ਦੱਸੋ, ਤੁਸ ਤੁਹਾਡਾ ਕੀ ਹਾਲ ਹੈ?
ਠੀਕ ਵਧੀਆ, ਬੱਸ ਉੱਪਰ ਬੈਠੀ ਹੋਈ ਸੀ। ਚਾਹ ਪੀ ਰਹੀ ਸੀ, ਤੁਹਾਡੀ ਕੋਲ ਆਈ, ਮੈਂ ਕਿਹਾ ਅੱਜ ਭੈਣਜੀ ਨ, ਬੜੇ ਦਿਨਾਂ ਬਾਅਦ ਯਾਦ ਕੀਤਾ ਏ।
ਹਾਂਜੀ, ਥੁਹਾਡੀ ਯਾਦ ਆ ਰਹੀ ਸੀ, ਮੈਂ ਕਿਹਾ ਚਲੋ, ਮੈਂ ਗੱਲ ਕਰ ਲਵਾਂ। ਕਾਫੀ ਟਾਈਮ ਹੋ ਗਿਆ ਸਾਨੂੰ ਗੱਲ ਨੀ ਕੀਤੀ। ਹੋਰ ਬੱਚੇ ਠੀਕ? ਕ ਹੈਗੇ ਨੇ ਤੁਹਾਡੇ?
ਹਾਂਜੀ-ਹਾਂਜੀ, ਬਸ ਠੀਕ ਨੇ, ਬਸ ਹੁਣੇ ਈ ਕਹਿੰਦੀ, ਮੈਂ ਭੂਆ ਘਰ ਜਾਣਾ ਏ। ਤੇ, ਮਗਰ ਪਈ ਹੋਈ ਸੀ, ਤੇ ਬਸ ਹੁਨ ਛੱਡ, ਛੱਡਣ ਗਏ ਨੇ।
ਅੱਛਾ ਜੀ, ਅੱਛਾ ਜੀ, ਹੋਰ? ਮੈਂ ਕਿਹਾ ਤੁਸੀਂ, ਲਗਾਓ ਕਦੀ ਚੱਕਰ ਮੇਰੇ ਘਰ ਨੂੰ ਹੁਣ। ਮੈਂ ਸੂਟ ਲੈਕੇ ਆਈ ਆਂ, ਤੇ ਸੂਟ ਹਾਂਜੀ, ਕ ਸੂਟ ਵੇਚਣ ਵਾਸਤੇ ਲਿਆਈ ਹਾਂ, ਤੇ ਤੁਸੀਂ ਹਾਂਜੀ, ਖ਼ਰੀਦੋ ਹੁਣ ਸੂਟ ਮੇਰੇ ਕੋਲੋਂ, ਤੁਸੀਂ ਪਹਿਲਾਂ ਕਹਿੰਦੇ ਪੇ ਤੁਸੀਂ, ਮੈਂ, ਲਵਾਂਗੀ ਤੇ ਤੁਸੀਂ ਆਏ ਹੀ ਨਹੀਂ।
ਬਸ ਗਰਮੀ ਏ ਨਾ, ਬਸ ਨਿਕਲਿਆ ਨੀ ਜਾਂਦਾ, ਕੀ ਕਰੀਏ। ਹੁਣ ਥੋੜਾ ਮੌਸਮ ਸਹੀ ਹੋਇਆ, ਬੱਦਲ ਬਣਿਆ ਹੋਇਆ ਵੇਖੋ ਬਾਰਿਸ਼ ਹੁੰਦੀ ਏ।
ਹਾਂਜੀ-ਹਾਂਜੀ ਤੁਸੀਂ ਹੁਣ ਲਗਾਣਾ ਚੱਕਰ। ਮੌਸਮ ਥੋੜਾ ਹੋਰ, ਮੈਂ ਸੂਟ, ਹਾਂਜੀ ਸੂਟ ਮੈਂ ਪੰਜਾਬ ਤੋਂ ਲਿਆਈ ਆਂ, ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਸੂਟ ਬਹੁਤ ਵਧੀਆ ਹੁੰਦੇ ਨੇ।
ਅੱਛਾ-ਅੱਛਾ।
ਹਾਂਜੀ, ਉੱਥੋਂ ਦੀ ਵਰਾਇਟੀ ਬਹੁਤ ਜ਼ਿਆਦਾ ਸੂਟਾਂ ਦੀ, ਕੱਪੜੇ ਦੀ ਵਰਾਇਟੀ ਬਹੁਤ ਤੈ ਇੱਕ ਤੋਂ ਇੱਕ, ਇੰਨਾ ਵਧੀਆ-ਵਧੀਆ ਕੱਪੜਾ ਐ ਸੌਫਟ। ਮਖਮਲ, ਬਿਲਕੁਲ।
ਅੱਛਾ-ਅੱਛਾ।
ਪਾਇਆ ਲੱਗਦਾ ਹੀ ਨੀ, ਹੇਗਾ। ਵੀ ਸੂਟ ਪਾਇਆ ਹੋਇਆ ਵੇ, ਔਰ ਲੁੱਕ ਵੀ ਇੰਨੀ ਅੱਛੀ ਆਈ ਹੋਈ ਹੈ, ਉਹਦੀ।
ਹਾਂ, ਉਹ ਤੇ ਪੰਜਾਬੀ ਸੂਟਾਂ ਦੀ, ਤੇ ਹੁੰਦੀ ਏ ਲੁੱ ਵਧੀਆ, ਤੇ ਪੰਜਾਬ ਦੇ ਹੋਨ ਤੇ, ਹੋਰ ਵੀ ਸੋਹਣੇ ਲੱਗਦੇ ਨੇ।
ਬਿਲਕੁੁਲ ਜੀ ਪੰਜਾਬੀ ਸੂਟਾਂ ਤੇ, ਗੱਲ ਹੀ ਵੱਖਰੀ ਹੈਗੀ ਏ।
ਹਾਂ ਉਹ ਤੇ ਹੈ ਹੋਰ ਕੀ ਲਿਆਏ ਸੀ ਰੇਡੀਮੇਡ ਵੀ ਲਿਆਏ ਹੋ ਯਾ ਅਨਸਟਿਚ ਲਿਆਇ ਓ
ਹਾਂਜੀ ਸੂਟ ਮੈਂ ਰੈਡੀਮੇਡ ਲੈਣ ਲੱਗੀ ਲਿਆ ਇੱਕ ਲਿਆ ਵੇ ਮੈਂ। ਤੇ ਓਦਾ ਵੀ ਹਾਂਜੀ ਡਿਜ਼ਾਇਨ ਬਹੁਤ ਪਿਆਰਾ ਹੈ। ਬਹੁਤ ਸੋਹਣਾ ਡਿਜ਼ਾਇਨ ਹੈ ਨੀਚੇ ਸ਼ਰਾਰਾ ਬਣਿਆ ਹੋਇਆ ਵੈ। ਤੇ ਉੱਪਰ ਸ਼ਰਟ ਹੈਗੀ ਬਹੁਤ ਸੋਹਣੀ ਹੈ ਸ ਫੁੱਲ ਬਾਜ ਜੂ ਹੈ ਸਾਈਡ ਤੇ ਫਰਿਲ ਲੱਗੀ ਹੋਈ ਹੈ ਬਾਹਵਾਂ ਤੇ। ਬਹੁਤ ਸੋਹਣੇ ਸੋਹਣੇ ਡਿਜ਼ਾਇਨ ਨੇ ਔਰ ਸਾਰਾ ਜਿਹੜੀ ਸ਼ਰਟ ਹੈਗੀ ਹੈ ਉਹਦੇ ਉੱਪਰ ਫੁੱਲਾਂ ਦਾ। ਡਿਜ਼ਾਇਨ ਹੈਗਾ ਵ ਛਪਿਆ ਹੋਇਆ ਹਾਂਜੀ। ਬਲੂ ਕਲਰ ਦਾ ਹੈਗਾ ਵੇ ਬਹੁਤ ਪਿਆਰਾ ਲੱਗ ਰਿਹਾ ਹੈ। ਅ ਹਾਂਜੀ।
ਭੇਜਣਾ ਤੁਸੀਂ ਮੈਨੂੰ ਫੋਟੋਆਂ ਮੈਂ ਵੇਖਾਂਗੀ ਤੇ ਚੱਕਰ ਤੇ ਜਦੋਂ ਲੱਗੇਗਾ ਲੱਗੇਗਾ। ਪਰਹਿਲੇ ਮੈਂ ਫੋਟੋਆਂ, ਤੇ ਜੇਦ ਪਸੰਦ ਆਇਆ ਤੇ ਫੇਿਰ ਮੈਂ ਆ ਕੇ ਵੇਖਾਂਗੀ।
ਹਾਂਜੀ ਬਿਲਕੁਲ ਜੀ, ਜਦੋਂ ਤੁਹਾਨੂੰ ਪਸੰਦ ਆਉਂਦਾ ਤੇ ਲੈਣਾ ਜ਼ਰੂਰ। ਠੀਕ ਹੈ ਨਾ, ਮੈਂ ਤੁਹਾਨੂੰ ਸੂਟਾਂ ਦੀ ਨਾ ਫੋਟੋਆਂ ਭੇਜ ਦਾਂਗੀ। ਚਾਰ, ਪੰਜ ਸੂਟਾਂ ਦੀ ਭੇਜ ਦਾਂਗੀ। ਉਹਨਾਂ ਦੇ ਨਾਲ- ਨਾਲ ਜਿਹੜੇ ਹੋਰ ਹੋਣਗੇ ਕਲਰ ਤੁਹਾਨੂੰ ਦੱਸ ਦਾਂਗੇ ਇਹਨਾਂ ਦੇ। ਨਾਲ ਦੇ
ਹਾਂ- ਹਾਂ-
ਤੇ ਹੋਰ ਤੁਹਾਡੀ ਸਿਲਾਈ ਸਲੂ ਵਗੈਰਾ ਕਿਸਾਂ ਚੱਲਦੀ ਪਈ, ਸਟੀਿਚਿੰਗ
ਹਾਂਜੀ ਸਟੀਚਿੰਗ ਅੱਛੀ ਚੱਲ ਰਹੀ ਹੈ। ਸੂਟ ਆਉਂਦੇ ਰਹਿੰਦੇ ਨੇ -ਬਾਹਰ ਦੇ ਸੂਟ ਸੀੀਂਦੀ ਰਹਿੰਦੀ ਹਾਂ। ਮੈਂ ਕੁਛ ਸਕੂਲ ਨਾਲ ਮੇਰੇ ਅਟੈਚ ਹੈਗੇ ਨੇ ਕੁਛ ਲੋਕ, ਸਕੂਲ ਦੀਆਂ ਟੀਚਰਾਂ ਹੋ ਗਈਆਂ। ਅਤੇ ਉਹ ਵੀ ਮੈਂ ਇੱਥੋਂ, ਸੂਟ ਸਵਾਉਂਦੀਆਂ ਰਹਿੰਦੀਆਂ ਨੇ।
ਹਾਂ ਜਿਹੜੇ ਦੇਖੋ ਜੀ, ਜੋਬ ਵਾਲੇ ਹੈਗੇ ਨੇ ਉਹਨਾਂ ਨੂੰ ਤੇ ਸੂਟ ਚਾਹੀਦੇ ਹੀ ਹੁੰਦੇ ਨੇ, ਹਾਂ ਕਿਉਂਕਿ ਰੋਜ਼ ਦਾ ਉਹਨਾਂ ਨੇ ਜਾਣਾ ਆਨਾ ਏ।
ਜਾਣਾ- ਆਣਾ ਵ ਹਾਂਜੀ, ਬਸ ਸੂਟ ਸਵਾ ਦੇਂਦੀਆਂ ਰਹਿੰਦੀਆਂ ਨੇ, ਮੇਰਾ ਵੀ ਹੱਥ ਸਾਫ਼ ਹੁੰਦਾ ਰਹਿੰਦਾ ਹੋਰ ਜ਼ਿਆਦਾ ਇੱਕ ਤੋਂ ਇੱਕ ਡਿਜ਼ਾਇਨ ਦੱਸਦੀਆਂ ਨੇ। ਇਹ ਦੱਸਦੀਆਂ ਨੇ ਫਿਰ ਆਪੀ ਸੀ ਲਈਦਾ ਚਲੋ, ਜਿੰਨਾ ਕੇ ਹਾਂਜੀ, ਜੋ ਜਿਹਨੂੰ ਚਾਹੀਦਾ ਜਿਸ ਤਰ੍ਹਾਂ ਦਾ
ਅੱਛਾ- ਅੱਛਾ।
ਤੇ ਜਿਵੇਂ ਤੁਸੀਂ ਉਹ ਬਣਾ ਦਿੰਦੇ ਹੋ, ਜਿਵੇਂ ਅ ਮਿੱਡੀ, ਵਗੈਰਾ ਹੁੰਦੀਆਂ ਨੇ ਡਰੈਸਾਂ।
ਬੱਚਿਆਂ ਦੀ
ਨਹੀਂ- ਨਹੀਂ ਜਿਵੇਂ ਵੱਡੀਆਂ ਪਾਉਂਦੇ ਨੇ ਨਾ ਫਰੋਕ ਬਣਦੀਆਂ ਨੇ ਅੱਜਕੱਲ ਮਿੱਢੀ ਵਾਲੀ ਡਰੈਸ ਚੱਲੀਆਂ ਹੋਈਆਂ ਨਾ-
ਹਾਂਜੀ- ਹਾਂਜੀ ਹਾਂਜੀ -ਹਾਂਜੀ ਜਿਹੜੀ ਉੱਪਰ ਸਟ੍ਰਿਪ ਵਾਲੀਆਂ ਆਉਂਦੀਆਂ, ਸਟ੍ਰਿਪ ਆਉਂਦੀ ਉੱਪਰ ਬਾਜੂ ਦੀ ਜਗ੍ਹਾ ਹਾਂਜੀ -ਹਾਂਜੀ ਸੀ ਲਈ ਦੀ ਹੈ। ਉਸ ਟਾਈਪ ਵਿਚ ਇੱਕ ਅੰਬ੍ਰੇਲਾ ਕੱਟ ਫਰੋਕ ਵੀ ਆਉਂਦੀ ਹੈਗੀ ਹੈ। ਫੁੱਲ ਕੇਰੇ ਵਾਲੀ ਉਹ ਵੀ ਬੜੀ ਸੀ ਲਈ ਦੀਏ ਅਤੇ ਆਪਣਾ ਹਾਂਜੀ, ਹਾਂਜੀ ਬੱਚਿਆਂ ਦੇ ਕੱਪੜੇ ਵੀ ਸੀ ਲਈਦੇ ਨੇ ਕੁਛ ਲੇਡੀਜ਼ ਦੇ ਸੂਟ ਹੋ ਗਏ ਅਪਨਾ ਤੇ ਹਾਂਜੀ, ਕਛਹਿਰੇ ਵੀ ਸੀ ਲੈਂਦੇ ਹਾਂ ਹਾਂਜੀ। ਹਾਂਜੀ, ਕੋਟ ਸੈਟ ਸੀ ਲੈਂਦੀ ਹਾਂ ਮੈਂ। ਅਤੇ ਕਛਹਿਰੇ ਵੀ ਸੀ ਲਈਦੇ ਨੇ, ਜੋ ਕੰਮ ਮਿਲ ਜਾਏ ਬਸ ਸੀ ਲਈਦਾ ਵੀ
ਆ ਬੰਦੇ ਨੂੰ ਹੋਣਾ ਚਾਹੀਦਾ, ਆਪ ਵੀ ਆਪਣੇ ਹਾਂ ਹੋ।
ਬਸ ਹਾਂਜੀ ਬਸ ਕੁੜਤੇ ਪਜਾਮੇ ਇਹ ਥੋੜ੍ਹੇ ਜੈਂਟਸ ਦੀ ਚੀਜ਼ਾਂ ਨਹੀਂ ਸੀ ਪਾਉਂਦੇ। ਬਾਕੀ, ਲੇਡੀਜ਼ ਦਾ ਸਾਰਾ ਸਮਾਨ ਜਿੰਨਾ ਆਉਂਦਾ ਹੈਗਾ, ਚਲੋ ਥੋੜ੍ਹਾ ਬਹੁਤ ਸੀ ਲਈ ਦਾਵੇ ਆਪਣੇ ਹਿਸਾਬ ਨਾਲ।
ਆਹ ਹੌਲੀ- ਹੌਲੀ ਬੰਦਾ ਪਰਫੈਕਟ ਹੁੰਦਾ ਜਾਂਦਾ ਏ ਬਣ ਜਾਂਦੀ ਹੈ ਤੇ ਬੰਦਾ ਪਰਫੈਕਟ ਵੀ ਹੋ ਜਾਂਦਾ ਹੈ। ਤੇ ਹ ਉਹ ਤੇ
ਤੁਸੀਂ ਜਦੋਂ ਆਓਗੇ ਨਾ, ਤੇ ਤੁਹਾਨੂੰ ਇੱਕ ਸੂਟ ਜਿਹੜਾ ਤੁਸੀਂ ਪਸੰਦ ਕਰੋਗੇ। ਉਹ ਤੁਹਾਨੂੰ ਮੈਂ ਸੀ ਕੇ ਖੁਦ ਹੀ ਦੇਵਾਂਗੀ।
ਹਾਂ ਕਿਉਂ ਨਹੀਂ, ਅੱਗੇ ਵੀ ਤੇ ਮੈਂ ਤੁਹਾਡੇ ਕੋਲ ਸਵਇਆ ਸੀ ਏਡੀ ਵਧੀਆ ਤੁਹਾਡੀ ਫਿਟਿੰਗ ਆਉਂਦੀ ਏ। ਤੇ ਪੂਰੀ ਕੋਈ ਲੋੜ ਹੀ ਨੀ ਪਹਿੰਦੀ ਵੀ ਹਾਂ ਵੀ ਖੁਲਾ ਟਾਈਟ ਕਰਵਾਉਣ ਦੀ।
ਚਲੋ। ਹਾਂਜੀ-ਹਾਂਜੀ। ਇਹ। ਤੁਹਾਡੀ। ਚਲੋ। ਬਡਪਨ ਹੈਗਾ ਤੁਹਾਡਾ ਜਲ। ਤੁਸੀਂ ਪਸੰਦ ਕੀਤਾ ਸ਼ੁਕਰ।
ਹਾਂ। ਤੇ ਮੈਂ ਹੁਣ ਨਾ ਇੱਕ ਲਾਈਨਿੰਗ ਵਾਲਾ ਸੂਟ। ਸਵਾਣਾ। ਤੇ ਉਹਦੀ ਤੁਸੀਂ ਕੀ ਸਵਾਈ ਲਓਗੇ।
ਲਾਈਨਿੰਗ ਵਾਲੇ ਦੀ ਵੈਸੇ ਤੇ। ਬਾਜ਼ਾਰ ਮੇਰੇ ਖਿਆਲ ਹੈਗੀ ਪੰਜ ਸੱਤ ਸੌ ਰੁਪਏ ਹੈਗੀ ਸ਼ਾਇਦ ਤੇ ਮੈਂ ਤੁਹਾਨੂੰ। ਉੱਥੇ ਤੁਸੀਂ ਮ ਕੋਈ ਨੀ ਮੈਂ ਤੁਹਾਨੂੰ ਕੋਲ ਚਾਰ ਸੌ ਲੈ ਲਾਂਗੀ ਚਾਰ ਸੌ। ਇੰਨੇ ਠੀਕ ਨੇ ਹਾਂਜੀ-ਹਾਂਜੀ। ਤੁਹਾਡੇ ਕੋਲ ਚਾਰ ਸੌ ਲੈ ਲਵਾਂਗੀ ਮੈਂ ਕੋਈ ਗੱਲ ਨਹੀਂ।
ਹਾਂ ਮੇਰਾ ਇੱਕ ਸੂਟ ਪਿਆਇ ਨਾ ਤੇ ਮੈਂ ਵੀਥੋੜੀ। ਸੀ। ਲੈਂਦੀ। ਹਾਂ। ਤੇ। ਮੈਂ ਕਿਹਾ ਚੱਲ ਸ਼ਰਟ ਲਾਈਨਿੰਗ ਵਾਲੀ ਹੈ ਤੇ ਸ਼ਰਟ ਮੈਂ ਸਆ ਲਵ। ਤੇ ਪਜਾਮਾ ਆਪ ਮੈਂ ਵੇਖਾਂ ਨਹੀਂ ਹੱਥ ਪੇ।
ਹਾਂਜੀ ਕੋਈ ਨੀ ਖਾ ਠੀਕ ਹੈ ਜੀ ਖਾਲੀ ਸ਼ਰਟ ਸਵਾਣੀ ਹੈਗੀ। ਤੇ ਤੁਸੀਂ ਢਾਈ ਸੌ ਰੁਪਏ ਦੇ ਦੇਣਾ ਚਲੋ ਕੋਈ ਗੱਲ ਨਹੀਂ। ਠੀਕ। ਹੈ ਨਾ ਹਾਂਜੀ। ਹਾਂਜੀ ਜੇ ਬਾਕੀ ਜੇ ਤੁਸੀਂ ਪਜਾਮੇ ਦਾ ਕੋਈ ਡਿਜ਼ਾਇਨ ਡਿਜ਼ਨ ਪੁੱਛਣਾ ਮੇਰੇ ਕੋਲੋਂ। ਅਤੇ ਤੁਸੀਂ ਮੇਰੇ ਕੋਲੋਂ ਕਟਿੰਗ ਕਰਵਾ ਲੈਣਾ ਜਾਂ ਤੁਹਾਨੂੰ ਮੈਂ ਡਿਜ਼ਾਇਨ ਵਗੈਰਾ। ਭੇਜ ਦਾਂਗੀ ਉਹਦੇ ਹਿਸਾਬ ਨਾਲ। ਤੁਸੀਂ ਦਿਖਵਾ ਲੈਣਾ ਠੀਕ ਹੈ ਨਾ ਹਾਂਜੀ ਹੋਰ। ਤੁਹਾਡੀ ਇੱਕੋ ਕੁੜੀ ਹੈਗੀ ਹੈ।
ਹਾਂਜੀ ਬ ਹਾਲ ਮੇਰੀ ਇੱਕ ਗੁੜੀਆ ਹੈਗੀ। ਹਾਂ ਬਸ ਹੁਣ ਜਾਂਦੀ ਪਲੇਵੇ ਵਿੱਚ ਜਾਂਦੀ। ਸਕੂਲੇ ਪਾਇਆ ਹੋਇਆ ਹਾਂ ਅਗਲੇ ਸਾਲ ਜਾਏਗੀ ਸਕੂਲ।
ਅੱਛਾ ਜੀ ਅੱਛਾ ਜੀ ਕਿਹੜੇ ਸਕੂਲ ਪਾਇਆ ਹੋਇਆ ਵ।
ਇੱਥੇ ਸਾਡੇ ਘਰ ਦੇ ਕੋਲ ਹੀ ਹੈਗਾ ਇੱਕ ਖੁੱਲਿਆ ਹੋਇਆ। ਤੇ ਉਥੇ ਨਰਸਰੀ ਚਲਦੀ ਵੀ ਹ ਤੇ। ਹਾਂ ਬਸ ਅਗਲੇ ਸਾਲ ਹ ਸਕੂਲ ਚ ਪਾ ਦਵਾਂਗੇ ਉੱਥੇ ਹੀ ਫਿਰ ਅੱਗੇ। ਸਾਰੀ ਸਟੱਡੀ ਉੱਥੇ ਹੀ ਕੰਪਲੀਟ ਕਰੇਗੀ।
ਹਾਂਜੀ-ਹਾਂਜੀ ਚਲੋ ਬੱਚੇ ਦਾ ਫਿਊਚਰ ਬਣ ਜਾਏਗਾ।
ਹਾਂ ਮੈਂ ਬਸ ਇਹੀ ਨਾ ਵੀ ਮੈਂ ਕਿਹਾ ਚਲ ਛੋਟੀ ਹੈ ਚੱਲ ਬਹਿਣਾ ਸਿੱਖ ਲਵੇ ਨਾ। ਤੇ। ਬੱਚੇ। ਨੂੰ। ਫੇਰ ਰੋਂਦਾ। ਬੱਚਾ ਸ਼ੁਰੂ ਸ਼ੁਰੂ ਵਿੱਚ ਤੇ ਜਾਂਦਾ ਨੀ ਸਕੂਲੇ। ਮੈਂ ਕਿਹਾ ਚਲੋ ਪਹਿਲਾਂ ਛੋਟੇ ਸਕੂਲੇ ਭੇਜ ਕੇ ਸਾਲ ਪੱਕਾ ਨੂੰ। ਬਹਿਣ ਦੀ ਆਦਤ ਬਣ ਜਾਏਗੀ ਤੇ ਫੇਰ ਮੈਂ। ਚਲੋ ਸਕੂਲੇ ਦੂਜੇ ਵਧੀਆਲੇ ਪਾ ਦਾਂਗੇ।
ਠੀਕ ਹੈ ਠੀਕ ਹੈ ਚਲੋ ਬਾਕੀ। ਜਿੱਥੇ ਗੁੜੀਆਂ ਜਾਏਗੀ ਉਹਨੂੰ ਪਲੇ 'ਜਾ ਰਹੀ ਹੈ ਨਾ ਅਜੇ।
ਹਾਂ ਹਾਂ ਹਲੇੇ ਤੇ ਪਲੇਰ ਵਿੱਚ ਜਾ ਆਇ ਏ।
ਅਤੇ ਆਪਣਾ ਕਿਹੜਾ ਮੀਡੀਅਮ ਹੈਗਾ ਵਾ ਇੰਗਲਿਸ਼ ਮੀਡੀਅਮ ਕੁਛ।
ਹਾਂਜੀ ਹਾਂਜੀ ਇੰਗਲਿਸ਼ ਮੀਡੀਅਮ ਹੀ ਹੈ।
ਅੱਛਾ ਤੇ ਬੱਚੇ ਨੂੰ ਕੁਛ ਰਿਟਰਨ ਵਰਕ ਵਿੱਚ ਹਾਂਜੀ ਹਾਂਜੀ ਇੰਗਲਿਸ਼। ਅ ਮੀਡੀਅਮ ਚਲਦੀ ਤੇ ਆਪਣਾ ਗੂੜੀਆਂ ਦਾ। ਮਤਲਬ ਕੁਛ ਕਰਵਾ ਰਹੇ ਰਿਟਰਨ ਹੀ ਸਿਰਫ ਓਰਲ ਹੀ ਹੈਗਾ ਵਰਕ।
ਨਹੀਂ ਨਹੀਂ ਹੁਣ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਰਿਟਰਨ ਵਿਚ ਜਿਵੇਂ ਸਲਾਂਟ ਸਲੀਪਿੰਗ। ਸਟੈਂਡਿੰਗ ਲਾਈਨ ਚ ਇਹ ਕਰਵਾ ਦਿੱਤੀਆ ਨੇ ਅ ਇਹ। ਔਰ ਇਹ ਕਰਾ ਦਿੱਤਾ ਐਚ ਆਈ ਐਲ। ਬੈ ਜਿਹੜੇ ਹੈਗੇ ਨਾ ਸਿੱਧੀ ਸਿੱਧੀ ਲਾਈਨਾਂ ਵਾਲੇ। ਉ ਹਲੇ ਸਟਾਰਟ ਕਰਵਾਏ ਨੇ। ਤੇ ਕਾਉਂਟਿੰਗ ਵਿਚ ਵੀ ਵਨ ਫੋਰ ਟੈਨ ਇਹ ਕਰਵਾ ਦਿੱਤਾ ਏ।
ਅੱਛਾ ਜੀ ਤੇ ਤੁਸੀਂ ਆਪ ਉਹੀ ਜਾ ਕਰਵਾਉਂਦੇ ਹੋਣੇ ਗੁੜੀਆਂ ਨੂੰ ਕੁਛ ਨਾ ਕੁਛ
ਹਾਂ ਹਲੇ ਤੇ ਬਸ ਆਹ ਹਲੇ ਮੈਂ ਹੀ ਕਰਾ ਦਿੰਦੀ ਆਂ ਪੜ੍ਹਾ ਦਿੰਦੀ ਆਂ।
ਤੇ ਹਾਂ। ਬਾਕੀ ਮੈਂ ਹਲੇ ਛੋਟੀ ਪਿੱਛੇ ਜਿ ਮੈਂ ਕਿਹਾ ਸੀ ਡਾਂਸ ਕਲਾਸ ਵਿੱਚ ਮਾਵਾਂ ਭੇਜਿਆ ਇਹ ਤੇ ਗਈ ਨੀ ਰੋਂਦੀ ਵੀ ਸੀ ਮੈਂ ਚੱਲ ਛੋਟੀ ਹੈ ਰਹਿਣ ਦੋ ਕੀ ਬੱਚੇ ਨੂੰ ਜਬਰਦਸਤੀ ਭੇਜੀਏ।
ਹਾਂਜੀ ਤੇ ਛੋਟਾ ਜਿਹਾ ਬੱਚਾ ਹੈਗਾ ਨਾਲੇ
ਹਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਸਿਖਾਂਦੇ ਨੇ ਉੱਥੇ ਹੈ ਹੀ
ਅੱਛਾ- ਅੱਛਾ ਠੀਕ ਹੈ ਠੀਕ ਹੈ ਤੇ ਇਹ ਅਕੈਡਮੀ ਤੁਹਾਡੇ ਨੇੜੇ ਤੇੜੇ ਹੀ ਹੈਗਾ।
ਨਹੀਂ ਥੋੜੀ ਜਿਹੀ ਦੂਰ ਹੈਗੀ ਹੈ ਦੋ ਤਿੰਨ ਕਿਲੋਮੀਟਰ ਦੂਰ ਹੈਗੀ ਹੈ। ਤੇ ਐਕਟੀਵਾ ਤੇ ਸਕੂਲ ਵੀ ਛੋੜਿਆ ਸੀ ਤੇ ਐਕਟੀਵਾ ਤੇ ਹਾਂ ਤੇ ਬਸ ਬੱਚੇ ਦਾ ਮਨ ਨ ਹੈਗਾ ਅਸੀਂ ਜਬਰਦਸਤੀ ਨੀ ਅਸੀਂ ਕੀਤੀ।
ਹਾਂਜੀ -ਹਾਂਜੀ ਸਹੀ ਗੱਲ ਹੈ ਚਲੋ ਜਦੋਂ ਬੱਚੇ ਦਾ ਮਨ ਕਰੇਗਾ ਨਾ। ਹਾਂਜੀ ਦੋ ਮਿੰਟ ਰੱਖ ਹੋਰ ਹਾਂਜੀ- ਹਾਂਜੀ ਚਲੋ ਕੋਈ ਨੀ ਤੁਸੀਂ ਮੈਂ ਕੁਛ ਸੂਟ ਸਾਟ ਲੇ ਲੈਣਾ।
ਹਾਂ ਮੈਂ ਦੇਖ ਜਾਵਾਂਗੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੋਈ ਠੀਕ ਹੈ ਜੀ।